ਹੈਲੋ, ਸਤਿ ਸ੍ਰੀ ਅਕਾਲ ਜੀ। ਆਵਾਜ਼ ਆ ਰਹੀ ਹੈਲੋ ਹੈਲੋ ਜੀ। ਆ ਰਹੀ ਆਵਾਜ਼ ਜੀ? ਸਤਿ ਸ੍ਰੀ ਅਕਾਲ ਹੋਰ ਠੀਕ ਹੋ ਤੁਸੀਂ? ਹਾਂ ਜੀ, ਹਾਂ ਜੀ, ਤੁਸੀ ਕੀ ਕਰਦੇ ਸੀ? ਹਾਂਜੀ ਅਸੀਂ ਠੀਕ ਆ ਤੁਸੀਂ ਸੁਣਾਓ?
ਹਾਂਜੀ, ਸਬ ਠੀਕ ਹੈਗਾ ਘਰ ਪਰਿਵਾਰ ਤੁਹਾਡੇ?
ਹਾਂਜੀ ਸਾਰੇ ਠੀਕ ਆ, ਤੁਸੀਂ ਦੱਸੋ ਹੋਰ ਠੀਕ ਹੋ?
ਹਾਂਜੀ, ਹਾਂਜੀ ਸਭ ਠੀਕ ਨੇ।
ਹਾਂਜੀ ਤੇ
ਕੁਛ ਨ ਜੀ ਛੁਟੀਆਂ ਪਈਆਂ ਤੁਸੀਂ ਦੱਸੋ ਕੀ ਕਰ ਰਹੇ ਓ
ਗਏ ਸੀ ਘੁੰਮਣ ਛੁਟਿਆ ਚ ਫੇਰ ਕਿੱਧਰ ਗਏ ਸੀ ਅੱਛਾ ਅਸੀਂ ਵੀ ਗਏ ਸੀ ਅਸੀਂ ਵੀ ਗਏ ਸੀ ਅਸੀਂ ਅਸੀਂ ਮਨਾਲੀ ਗਏ ਸੀ ਹਾਂਜੀ ਹਾਂਜੀ ਹਾਂ ਹਾਂਜੀ ਮੌਸਮ ਪ ਵਧੀਆ ਮੌਸਮ ਸੀਗਾ ਜੀ ਸਾਡੇ ਇੱਥੇ ਅੱਜ ਸਾਡੇ ਵੀ ਬਰਸਾਤ ਦੇ ਮੌਸਮ ਹੈ ਜੀ
ਦੱਸੋ, ਸ਼ੋਪਿੰਗ ਕਰਦੇ ਔ ਔਨਲਾਈਨ ਵਗੈਰਾ ?
ਹਾਂਜੀ, ਹਾਂਜੀ ਅਸੀਂ ਵੀ ਕਰਦੇ ਆ। ਹਾਂਜੀ, ਹਾਂਜੀ ਕਰਦੇ ਆ।
ਹਾਂਜੀ।
ਹਾਂਜੀ। ਮੁਵੀ ਮੁਵੀ ਦੇਖਦੇਔ, ਮੁਵੀ ਮੁਵੀ ਦੇਖਦੇਔ।
ਵਾਜ਼ ਨੀ ਆਰੀ, ਵਾਜ਼ ਨੀ ਆਰੀ।
ਹਲੋ।
ਹੈਲੋ, ਹੈਲੋ। ਹਾਂਜੀ, ਹਾਂਜੀ ਆ ਆਰੀ ਆ, ਆਰੀ ਆ ਜੀ। ਹੋਰ ਦੱਸੋ ਠੀਕ ਐ ਹਾਂਜੀ ਜਾਂਦੇ ਆਂ ਜੀ ਜਾਂਦੇ ਆਂ ਫਸਟ ਈਅਰ ਚੱਲ ਰਿਹਾ ਤੁਹਾਡਾ ਕਿਵੇਂ ਚੱਲ ਰਿਹਾ ਜੀ ਨਹੀਂ ਨਹੀਂ ਕੋਮਰਸ ਦਾ ਸਾਡਾ ਕੋਮਰਸ ਦਾ ਚੱਲ ਰਿਹਾ ਜੀ ਬੀ ਕੋਮ ਬੀ ਬੀ ਬੀ ਏ ਕਰ ਰਿਹਾ ਸੀ ਏ ਦੀ ਤਿਆਰੀ ਕਰ ਰਹੇ ਹਾਂ ਜੀ
ਅੱਛਾ ਜੀ
ਹਾਂਜੀ, ਹਾਂਜੀ । ਹਾਂਜੀ
ਕੀ ਅੱਗੇ, ਅੱਗੇ ਦਾ ਕੀ ਕਰਨੈ। ਅੱਛਾ ਜੀ, ਵਧੀਆ ਗੱਲ
ਤੁਸੀਂ, ਤੁਸੀਂ ਕੀ ਬਨਨਾ?
ਮੈਂ ਤਾਂ ਜੀ ਔ ਬਨ ਨੈ ਇੰਜੀਨੀਅਰ।
ਹਾਂਜੀ, ਬਾਰ ਜਾਨੈ। ਅੱਛਾ ਜੀ, ਅੱਛਾ ਜੀ, ਅੱਛਾ ਜੀ
ਅੱਛਾ ਜੀ।
ਹਾਂਜੀ, ਹਾਂਜੀ ਹਾਂਜੀ ਠੀਕ ਆ ਜੀ ਤੁਸੀਂ ਦੱਸੋ।
ਬਸ ਵਧੀਆ ਹੋਰ
ਅੰਬਰਸਰ ਗਏ ਸੀ।
ਅੰਬਰਸਰ, ਹਾਂਜੀ ਜਾਨੇ ਰੈਨੇ ਆ। ਹਾਂਜੀ, ਜਾਨੇ ਰੈਨੇ ਆ। ਕੋਲੇਜ ਸਾਡਾ ਹੈਗੇ
ਜਾਨੇ ਆ ਕੋਲੇਜ। ਪਾਪਾ ਆਪਾ
ਹਾਂਜੀ। ਐਮ ਐਮ ਡੀ ਯੂ, ਅੱਛਾ ਜੀ, ਅੱਛਾ ਜੀ, ਅੱਛਾ ਜੀ। ਹਾਂਜੀ, ਹੋਰ ਮੰਦਰ ਮੰਦਰ ਜਾਨੇ ਔ। ਹਾਂਜੀ, ਮੱਥਾ-ਮੂੱਥਾ ਟੇਕਦੇ ਔ ਯਾ ਨਈ।
ਹਾਂਜੀ, ਹਾਂਜੀ, ਦੇਖਦ
ਅੱਛਾ, ਕਿੰਨੇ ਚੜਾਨੇ ਔ। ਜ
ਆਪਾਂ ਜਦੋਂ ਸਾਡਾ ਮਨ ਕੀਤਾ ਹੜ
ਅੱਛ ਅੱ ਅੱਛਾ ਜੀ ਅੱਛਾ ਜੀ ਹੋਰ ਠੀਕ ਹੋ ਜੀ
ਹਾਂਜੀ ਤੁਸੀਂ ਪੀਂਦੇ ਹੋ ਇਧਰ ਸ਼ਪੀਲ
ਤੇ ਕਦੀ ਕਾਰ ਇਥੇ ਲੰਗਰ ਲਾਉਦੇ ਨੇ ਨਾ ਕਾਫੀ ਲੋਕ ਹਾਂਜੀ ਹਾਂਜੀ ਦ ਅਸੀਂ ਅਸੀਂ ਅਸੀਂ ਪ੍ਰਾਈਵੇਟ ਜੈੱਟ ਕਰਦੇ ਆ ਜੀ
ਹੂੰ
ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡਾ ਭੰਗੜਾ ਪਾਉਣ ਨੂੰ ਸਾਡਾ ਤਾਂ ਭੰਗੜਾ ਪਾਉਣ ਨੂੰ ਮਨ ਕਰ ਰਿਹਾ ਪੰਗੜਾ ਪਾਣ ਨੂੰ ਮਨ ਕਰ ਰਿਹਾ। ਅੱਛਾ ਉ ਪਾਓ ਹਾਂਜੀ। ਹਾਂਜੀ, ਹਾਂਜੀ, ਹੋਰ ਟੀਵੀ-ਟੂਵੀ ਦੇਖਦੇ ਹੋ ਜੀ।
ਹਾਂਜੀ, ਵੇਖਦੇ ਆ ਜੀ, ਤੁਸੀ ਕਦੋਂ ਵੇਖਦੇ ਔ।
ਅਸੀਂ ਅਸੀਂ ਰਾਤ ਨੂੰ ਦੇਖਦੇ ਆ। ਹਾਂਜੀ, ਹਾਂਜੀ। ਹਾਂਜੀ ਹਾਂਜੀ ਟੀਵੀ ਤਾਂ ਦੇਖਦੇ ਹੀ ਆ ਸਾਰੇ ਸਵੇਰੇ ਅਸੀਂ ਉੱਠਦੇ ਹਾਂ ਬਸ ਰੋਟੀ ਰੋਟੀ ਖਾਂਦੇ ਆ ਫਰ ਫੇਰ ਕੋਲੇਜ ਚਲੇ ਜਾਂਦੇ ਆਾਂ ਫੇਰ ਅਸੀਂ ਆਉਂਦੇ ਹਾਂ ਫਿਰ ਫੇਰ ਸੋ ਜਾਂਦੇ ਹਾਂ ਬਸ ਸਾਡਾ ਤਾਂ ਆਈ ਚੱਲਦਾ ਤੁਸੀਂ ਸੁਣਾਓ
ਪਿਆਜੀੀ
ਤੁਸੀਂ ਸੁਣਾ ਆਪਣਾ ਇਹ ਤਾਂ ਸਵੇਰੇ ਕੋਲੇਜ ਜਾਂਦੇ ਆ ਤੇ ਆਉਦੇ ਆ ਤੇ ਸੋ ਜਾਂਦੇ ਆ
ਹਾਂ ਅੱਛਾ ਜੀ ਥਕਾਵਟ ਬੜੀ ਹੋ ਜਾਂਦੀ ਹੈ ਨਾ ਸਵੇਰੇ ਸਵੇਰੇ ਉੱਠ ਕੇ ਹਾਂਜੀ
ਹਾਂਜੀ ਹਾਂਜੀ
ਲਾਈਫ ਕਿਵੇਂ ਚੱਲਦੀ ਤੁਹਾਡੀ
ਲਾਈਫ ਤਾਂ ਬਸ ਚੱਲ ਰਹੀਏ ਰੱਬ ਦੇ ਭਰੋਸੇ ਵਾਹਿਗੁਰੂ ਦੇ ਭਰੋਸੇ ਚੱਲ ਰਹੀ ਹੈ ਹਾਂਜੀ ਪੀਨੇ ਹਾਂ ਜੀ ਪੀਨੇ ਆ ਨਹੀਂ ਨਹੀਂ ਵਿਰਕਾ ਦਾ ਅਸੀਂ ਅਸੀਂ ਕਾਲ ਕੋ ਹਾਂਜੀ ਹਾਂਜੀ ਹੋਰ ਇਲੈਕਟ੍ਰੋਨਿਕ ਸ਼ੋਪਿੰਗ ਕਰਦੇ ਹੋ ਹਾਂਜੀ ਛੇ ਸੀ ਲਗਵਾਇਆ ਅੱਛਾ ਜੀ ਅੱਛਾ ਜੀ ਮੇਰੇ ਛੱਤ ਦੂਜੇ ਲਾ ਕੇ ਗਏ ਹੋਣੇ ਨਾ ਜਿਹੜਾ ਨਾਲ ਫ੍ਰਰੀ ਆਇਆ ਹੋਣਾ ਵਾਲ ਲੱਗਿਆ ਚਲ ਅੱਛੇ ਹੈਗੇ ਆ ਉਹਨਾਂ ਨੂੰ ਮਿਲਾ ਕੇ ਛੇ ਹੈਗੇ ਅੱਛਾ ਜੀ ਅਸੀਂ ਅਸੀਂ ਉਹ ਉਹ ਉਹ ਇੱਕ ਉਹ ਤੇ ਨੀ ਟ ਰੋਣੇ ਉਹ ਸਰਦੀਆਂ ਚ ਸਰਦੀਆਂ ਚ ਕੰਮ ਆਉਂਦੇ ਹੋਣੇਨੇ ਹਾਂਜੀ ਹਾਂਜੀ। ਹੋਰ ਅਸੀਂ ਵੀ ਟੀਵੀ ਟੀਵੀ ਦੀ ਟੀਵੀ ਦੀ ਸ਼ੋ ਮਨਾਲੀਆ ਸੀਗੇ ਅਸੀਂ ਮੈਗੀ ਮੂਗੀ ਖਾਧੀ ਪਾੜਾਂ ਚ ਪੂਰੀ ਵਾਈਬਸ ਲਿਤ ਪਾਣੇ ਪਾ ਪਾ
ਆਪਾਂ ਤੇੰ ਅੰਬਰਸਰ ਜਾ ਕੇ
ਅੰਬਰਸਰ ਦੀ ਲੱਸੀ ਫੇਮਸ ਏ, ਪੀਤੀ ਸੀ। ਹਂਜੀ ਹਾਂਜੀ, ਹਾਂ ਪੰਜ ਰੁਪਏ ਦੀ ਸਸਤੀ ਬੜੀ ਮਿਲਦੀ ਓਥੇ ਹੈਨਾ ਏ।
ਹੈਨਾ ਜੀ ਦੀ ਸੇਵਾ ਪੂਰੀ ਹੈਗੀ ਏ ਗਏ
ਜਲੀਆ ਵਾਲਾ ਬਾਗ ਮੱਥਾ ਮੁੱਥਾ ਟੇਕਿਆ ਸੀ ਕਿਨ ਕਿ ਕੜਾਹ ਪ੍ਰਸ਼ਾਦ ਉੱਥੇ ਬੜਾ ਸਵਾਦ ਮਿਲਦਾ ਏ ਅੱਛਾ ਅੱਛਾ। ਕੜਾਹ ਪ੍ਰਸ਼ਾਦ ਬੜਾ ਸਵਾਦ ਮਿਲਦਾ ਸਾਡੇ ਐਤੇ ਲਿਆਂਣਦੇ ਪ੍ਰਸ਼ਾਦ ਪ੍ਰਸ਼ੂਦ ਕੜਾਹ ਕੜੂ।
ਸਾਡੇ ਏਧਰ ਤਾ ਹਲਵਾ ਮਿਲੇ ਲੋਕੀ ਕੁਝ ਕੁਛ ਖਾ ਜਾਂਦੇ ਨੇ।
ਸਾਡੇ ਅੱਛਾ ਜੀ ਅੱਛਾ ਜੀ
ਹਮ
ਹੋਰ ਸੁਣਾਓ ਠੀਕ ਹੋ ਜੀ
ਸਬ ਠੀਕ ਆ
ਤੁਹਾਡੇ ਨਾਲ ਗੱਲ ਕਰਕੇ ਨਜ਼ਾਰੇ ਆ ਰਹੇ ਚੰਡੀਗੜ੍ਹ ਅਸੀਂ ਗੱਡੀ ਤੇ ਚੱਲ ਜਾਈਦਾ ਕਦੀ ਕ ਵਾਰ ਬੱਸ ਤੇ ਕਦੀ ਕ ਵਾਰ ਕਲ ਵਿ ਚਲੀ ਜਾਈਦਾ ਹੋਰ ਜੈਟੂ ਸਾਡਾ ਕੰਮ ਆਲਾ ਹੈਗਾ ਨਾ ਓਹ ਲੈ ਕੇ ਕੇ ਜਾਂਦਾ ਏ ਮੈਂਨਾ ਡਰੈਵਰ ਨੀ ਅਸੀਂ ਹਾਂਜੀ ਹਾਂਜੀ। ਤੁਸੀਂ ਆਪਣਾ ਚੜ ਕੇ ਹਾਂਜੀ। ਆਸੀਂ ਚਾਰ ਤੋਂ ਅਪਣੇ ਆਪ ਖੜਾ ਹੋ ਜਾਤੈ। ਦੀ ਹਵਾਂ ਮੇ ਖੜਾ ਹੋਤੈ। ਹਾਂਜੀ ਹਾਂਜੀ। ਹਾਂਜੀ ਹਾਂਜੀ।
ਹੋਰ ਕੀ ਗੋਲ ਹੈਗਾ ਐਧਰ ਤਾ ਅੱਗੇ ਦਾ?
ਹਾਂਜੀ ਹਾਂਜੀ, ਅਸੀਂ ਬੱਸ ਸੀਏ ਬਣ ਜਾਣਾ ਏ। ਫੇਰ ਤਾਂ ਐਸ਼ ਹੀ ਹੋਣੀ ਏ ਸੀਏ ਬਣ ਗੇ ਤਾਂ। ਸੀ ਏ ਅੱਛਾ ਬਣ ਜਾਣਗੇ। ਹਾਂਜੀ- ਹਾਂਜੀ, ਹੋਰ ਸੁਣਾਔ? ਅਸੀਂ ਨਾਨ ਚੱਲੇ ਆ ਹੁਣ। ਸਵਿਮਿੰਗ ਪੂਲ ਵਿੱਚ। ਹਾਂਜੀ- ਹਾਂਜੀ। ਅਸੀਂ ਗੋਲੀ ਖਾਂਦੇ ਔ ਤੁਸੀਂ ਗੋਲੀ? ਹਾਂਜੀ, ਖਾਂਦੇ ਆਂ ਡੋਲੋ ਦੀ ਵੀ ਖਾਂਣੇ ਆਂ। ਸਾਰੇ ਨੇ ਖਵਾਣੇ ਆਂ ਅਸੀਂ। ਤੁਸੀਂ ਕਿਦੇ ਨਾਲ ਪੀਂਣੇ ਔ ਕੋਕ, ਤੁਸੀਂ ਕੋਕ ਨਾ ਪੀਂਦ ਔ ਫੈਨਟਾ ਨਾਲ। ਕੋਕ ਨਾ ਪੀਨੇ ਔ ਯਾ ਫੈਂਟਾਂ ਨਾਲ?
ਅ ਅਪਾਂ ਤੇ ਏ ਸੁੱਕੀ ਪੀ ਜਾਂਣੇ ਆਂ।
ਸੁੱਕੀ, ਅੱਛਾ ਜੀ ਅੱਛਾ। ਹਜੇ ਔ ਅਸੀਂ
ਦੈਣ ਠੀਕ ਹੈ ਜੀ।
ਹਾਂਜੀ- ਹਾਂਜੀ।
ਚਲੋ ਠੀ।